ਹੈਲੋ ਸਤਿ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਅਸੀਂ ਵੀ ਵਧੀਆ
ਹੋਰ ਕੀ ਚੱਲ ਰਿਹਾ ਜੀ
ਕੁਛ ਵੀ ਬਸ ਮੈਂ ਇਹ ਸੋਚਦੀ ਪਈ ਸੀ ਅੱਜ ਕੱਲ ਮੈਂ ਕਿਹਾ ਫਾਸਟ ਫੂਡ ਦਾ ਕਿੰਨਾ ਟਰੈਡ ਚੱਲ ਗਿਆ
ਬਿਲਕੁਲ ਸਹੀ ਗੱਲ ਹੈ
ਹੁ ਬੱਚ ਬੱਚਿਆਂ ਨੂੰ ਫਾਸਟ ਫੂਡ ਕਿੰਨਾ ਜਿੰਨਾ ਮਰਜ਼ੀ ਖਿਲਾ ਲਓ
ਸਹੀ ਗੱਲ ਬਿਲਕੁਲ ਘਰ ਉਹੀ ਕਹਿੰਦੇ ਘਰਦਿਆਂ ਬਣੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਆਪਣੀ ਸਿਹਤ ਲਈ ਸਭ ਤੋਂ ਵਧੀਆ ਹੁੰਦੀਆਂ ਨੇ ਇਸ ਲਈ ਘਰ ਦੀਆਂ ਚੀਜ਼ਾਂ ਜ਼ਿਆਦਾ ਤੁਸੀ ਖਿਲਾਓ, ਨਵੀਆਂ ਨਵੀਆਂ ਚੀਜ਼ਾਂ ਬਣਾਓ ਅੱਜ ਕੱਲ ਤਾਂ ਹਰ ਚੀਜ਼ ਤੁਸੀਂ ਘਰੇ ਬਣਾ ਸਕਦੇ ਹੋ
ਉਹੀ ਹੁੰਦਾ ਨਾ ਕਿ ਕਈ ਵਾਰ ਹੁੰਦਾ ਕਿ ਆਪਾਂ ਬੱਚਿਆਂ ਨੂੰ ਬੱਚਿਆਂ ਲਈ ਬਣਾਉਣਾ ਹੁੰਦਾ ਪਾਈ ਹੁਣ ਕਿਸਲੇ ਬਣਾਣਾ ਉਹ ਬੱਚੇ ਹੀ ਨਾ ਖਾਏ ਤਾਂ ਬਣਾ ਤੁਸੀਂ- ਪਰ ਇਹ ਹੈ ਕਿ ਬੱਚਿਆਂ ਨੂੰ ਆ ਘਰ ਵਿੱਚ ਬਣਾ ਕੇ ਖਿਲਾਦੇ ਆ ਤਾਂ ਉਹ ਥੋੜੇ ਜਿਹੇ ਹੈਲਦੀ ਵੀ ਹੁੰਦਾ
ਹੈਲਦੀ ਹੁੰਦਾ ਪਰ ਅੱਜ ਕੱਲ ਨਾ ਬਹੁਤ ਕੁਝ ਅੱਜਕੱਲ ਬਹੁਤ ਕੁਝ ਹੋ ਰਿਹਾ- ਚੀਜਾਂ ਨੂੰ ਬਣਾਉਣ ਦੇ ਬਦਲ ਗਿਆ ਪਹਿਲਾਂ ਲੋਕ ਸਿੰਪਲ ਤਰੀਕੇ ਨਾਲ ਬਣਾਉਂਦੇ ਸੀ ਹੁਣ ਹੁਣ ਉਹਨਾਂ ਦੇ ਟਰੈਂਡ ਚੇਂਜ ਹੋ ਗਏ ਨੇ ਕਿਉਂਕਿ ਘਰ ਦੀ ਇਹੀ ਤੁਹਾਨੂੰ ਪਤਾ ਪੋਜਟਿਕ ਹੁੰਦੀਆਂ ਸਾਫ ਸੁਥਰੀ ਹੁੰਦੀਆਂ ਨੇ ਬਿਮਾਰੀਆਂ ਤੋਂ ਦੂਰ ਰੱਖਦੇ ਨੇ ਆਪਾਂ ਨੂੰ
ਕਿਹੜੀ ਚੀਜ਼ ਆ ਗਈ ਹ ਬਾਜ਼ਾਰ ਚ ਆਪਾਂ ਕੋਈ ਇੰਜ ਲੈ ਕੇ ਆਉਂਦੇ ਆਂ ਸਾਨੂੰ ਕੀ ਪਤਾ ਉਹ ਕਿਵੇਂ ਜਾਂ ਤੇਲ ਯੂਜ ਕੀਤਾ ਉਹਨਾਂ ਨੇ ਕਿਵੇਂ ਦਾ ਵੀ ਕੁਛ ਯੂਜ ਕੀਤਾ। ਆਪਾਂ ਨੂੰ ਥੋੜੀ ਪਤੈ ਕਿ ਕਿਹੜੀ ਚੀਜ਼ ਯੂਜ ਕੀਤੀ ਆ ਉਹਨਾਂ ਨੇ।
ਬਿਲਕੁਲ ਬਿਲਕੁਲ ਜੀ ਬਿਲਕੁਲ
ਘਰ ਵਿੱਚ ਤਾਂ ਸਾਨੂੰ ਪਤਾ ਹੁੰਦਾ ਇਹ ਚੀਜ਼ ਪਾਈ ਹ ਫਰੈਸ਼ ਪਨੀਰ ਪਾਇਆ ਜਾ ਕੁਝ ਵੀ ਪਾਇਆ ਵਿੱਚੋਂ
ਹਾਂਜੀ ਬਿਲਕੁਲ- ਕੋਈ ਕਲਰ ਆਪਣੇ ਤੇ ਰੋਲ ਨੀ ਆਪਾਂ ਕੋਸ਼ਿਸ਼ ਪੂਰੀ ਕਰਦੇ ਆਂ ਘਰੇ ਇੱਕ ਲੇਡੀ ਪੂਰੀ ਕੋਸ਼ਿਸ਼ ਕਰਦੀ ਹੈ ।ਜਿੰਨਾ ਅੱਛੇ ਤੋਂ ਅੱਛੀ ਚੀਜ਼ ਬਣਾਉਣ ਦੀ ਤੇ ਬੱਚੇ ਫਿਰ ਵੀ ਕੋਈ ਅੱਜ ਕੱਲ ਕਿ ਦੇਖੋ ਤੁਸੀਂ ਤੁਸੀਂ ਦੇਖਿਆ ਕਿ ਪਾਰਟੀ ਚ ਵੀ ਦੇਖੋ ਮਹੀਨੇ ਦੇ ਇਕ ਦਿਨ ਵਿੱਚ ਦੋ ਜਾਂ ਤਿੰਨ ਕੀਤੀ ਪਾਰਟੀ ਲੋਕਾਂ ਦੇ ਆਮ ਹੈ ।ਉੱਥੇ ਵੀ ਪਾਸ ਹੁਣ ਵੀ ਚੱਲ ਰਿਹਾ ਸਭ ਤੋਂ ਜ਼ਿਆਦਾ ਪਰ ਇਹ ਹੈ ।ਕਿਤ ਅਗਲੇ ਦਿਨ ਆ ਕੇ ਕੋਈ ਲੋਕਾਂ ਨੂੰੰਨੇ ਬੈਡ ਇਫੈਕਟ ਵੀ ਆਉਂਦੇ ਕਿਸੇ ਦਾ ਪੇਟ ਖਰਾਬ ਹੋ ਗਿਆ। ਕਿਸੇ ਦਾ ਕੁਛ ਹੋ ਗਿਆ ਤੁਹਾਨੂੰ ਪਤਾ ਥੋੜ੍ਹਾ ਕਿ ਪਿੱਛੇ ਕੀ ਖਾ ਰਹੇ ਹਾਂ ਆਪਾਂ
ਉਹ ਪਤਾ ਨਹੀਂ ਨਾ ਕਿਸ ਤਰ੍ਹਾਂ ਦੀ ਚੀਜ਼ਾਂ ਵਿੱਚ ਸਬਜ਼ੀਆਂ ਯੂਜ ਕਰਦੇ ਪਏ ਨੇ
ਬਿਲਕੁਲ ਬਿਲਕਲ ਬਸ ਆਪਾਂ ਇੱਕ ਮਨੋਰੰਜਨ ਕਰ ਰਹੇ ਹਾਂ ਨਾ ਤਾਂ ਕਰਕੇ
ਉਹਦੇ ਚ ਕਿਹੜੀ ਸਬਜ਼ੀਆਂ ਕਈ ਵਾਰ ਹੁੰਦਾ ਸੜੀ ਗਲੀ ਸਬਜ਼ੀਆਂ ਪਾ ਦਿੰਦੇ ਆ ਆਪਾਂ ਘਰ ਵਿੱਚ ਤਾਂ ਉਹ ਸਬਜ਼ੀਆਂ ਸੂਟ ਯੂਜ ਹੀ ਨਹੀਂ ਕਰਦੇ
ਸਬਜ਼ੀ ਵਾਲਿਆਂ ਦੇ ਕੋਲ ਅਸੀਂ ਖੁਦ ਵੇਖਦੇ ਹਾਂ ਏਡੇ ਗੰਦੇ ਟਮਾਟਰ ਰੱਖੇ ਹੁੰਦੇ ਹੈ, ਉਹ ਕਿਉਂ ਸਾਰੇ ਕਿੱਥੇ ਦਿੰਦੇ ਹੈ ਉਹ ਕਹਿੰਦੇ ਸਾਰੇ ਸਾਡੇ ਉੱਥੇ ਜਾਂਦੇ ਹੋਟਲਾਂ ਚ ਜਿਹੜੇ ਆਪਾਂ ਬੜੇ ਸ਼ੌਂਕ ਨਾਲ ਖਾਂਦੇ ਹਾਂ ਬੜੇ ਸ਼ੌਂਕ ਨਾਲ ਖਾਂਦੇ ਹਾਂ ਆਪਾਂ ਬ
ਆਪਾਂ ਵੱਡੇ ਵੀ ਖਾਂਦੇ ਦੇਖੋ ਵੱਡੇ ਤੇ ਛੋਟੇ ਸਾਰੇ ਹੀ ਖਾਂਦੇ ਹਾਂ ਆਪਾਂ
ਸਹੀ ਗੱਲ ਹੈ, ਸਹੀ ਗੱਲ ਹੈ ਜੀ
ਪਰ ਵਧੀਆ ਤੋਂ ਦੇਖੋ ਹੋਮਮੇਡ ਫੂਡ
ਹੋਮ ਮੇਡ ਫੂਡ ਬਿਲਕੁਲ ਹਾਂਜੀ, ਹਾਂਜੀ ਦੇਖੋ ਉਹਦੇ ਚ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਇਹ ਖਾਲੀ ਇੱਕ ਉਹ ਨੀ ਚੀਜ਼ ਕਿ ਪੈਸੇ ਦੀ ਬੱਚਤ ਵੀ ਹੁੰਦੀ ਹੈ। ਕਿਤੇ ਬਾਜ਼ਾਰ ਚ ਕਿੰਨੇ ਦੀ ਚੀਜ਼ ਆਉਣੀ ਹੈ। ਘਰੇ ਇੰਨੀ ਕੁ ਲੱਗ ਜਾਣੀ ਹੈ, ਔਰ ਖੁੱਲ੍ਹੀ ਬਣਨੀ ਹੈ। ਚਾਰ ਬੰਦਿਆਂ ਨੂੰ ਹੋਰ ਵੀ ਖਿਲਾ ਸਕ ਕਦੇ ਉਹ
ਫ਼ਰਕ ਤਾਂ ਦੇਖੋ ਪੈਂਦਾ ਏ ਕੀ ਘਰ ਵਿੱਚ ਆਪਾਂ ਚੀਜ਼ ਬਣਾਉਦੇ ਹਾਂ ਬਰਕਤ ਕਿੰਨੀ ਪੈਂਦੀ ਹੈ। ਇੱਕ ਸਾਨੂੰ ਪਤਾ ਕਿੰਨੀ ਸਾਫ਼ ਸੁਪਰੀ ਹੈ ਹਾਈਜਿਨੀ ਕ ਹੈ ਕਿਹੜੇ ਹੈ, ਸਾਡੇ ਲਈ ਵਧੀਆ ਕੀਜ਼ ਆਪਾਂ ਉਹੀ ਪਾਉਂਦੇ ਹਾਂ ਉਹਦੇ ਵਿੱਚ
ਹਾਂਜੀ ਬਿਲਕੁਲ ਸਹੀ ਗੱਲ ਹੈ।
ਹਮ।
ਫਾਸਟ ਫੂਡ ਇਹੋ ਜਿਹੀ ਚੀਜ਼ ਹੈ ਤੁਹਾਨੂੰ ਪਤਾ ਹੈ ਬੰਦ ਤਾਂ ਜਲਦੀ ਜਾਂਦੀ ਹੈ, ਠੀਕ ਹੈ। ਸਮੇਂ ਦੀ ਬੱਚਤ ਵੀ ਕਰਦੀ ਹੈ ਪਰ ਜਦੋਂ ਆਪਾਂ ਬਾਜ਼ਾਰੋਂ ਮੰਗਵਾਉਂਦੇ ਹਾਂ ਅੱਜ ਕੱਲ੍ਹ ਔਡਰ ਦੇ ਦਿੰਦੇ ਐ। ਘਰੇ ਆ ਜਾਂਦਾ ਸਾਰਾ ਔਡਰ ਫਾਸਟ ਫੂਡ ਦੇ ਵਾਸਤੇ ਪਰ ਜਿਹੜੀ। ਚੀਜ਼ ਆਪਾਂ ਨੂੰ ਘਰੇ ਜੋ ਮਿਲ ਰਹੀ ਹੈ ਨਾ ਉਹ ਆਪਾਂ ਨੂੰ ਬਾਜ਼ਾਰਾਂ ਚ ਨਹੀਂ ਮਿਲਣੀ ਨਾ ਮਿਲੇਗੀ ਨਾ ਉਹ ਸਫਾਈ ਮਿਲੇਗੀ। ਲੇਕਿਨ ਮੱਖੀਆਂ ਮੱਛਰ ਉੱਤੇ ਚ ਐਂ ਲਮ ਐ ਹੁੰਦੀ ਆ ਭਿਣਕ ਰਹੇ ਹੁੰਦੇ ਆ।
ਨਹੀਂ ਉਹ ਤਾਂ ਫਿਰ ਦੇਖੋ ਫ਼ਰਕ ਪੈਂਦਾ ਹੁਣ ਬਾਜ਼ਾਰ ਤੋਂ ਆਪਾਂ ਓਡਰ ਕਰਦੇ ਹਾਂ ਚੀਜ਼ ਸਾਨੂੰ ਕੀ ਪਤਾ ਉਹ ਕਿੰਨੇ ਦਿਨ ਦੀ ਬਣੀ ਵੀ ਕਈ ਵਾਰ ਹੁੰਦਾ ਚੀਜ਼ ਬਣਾ ਕੇ ਉਹ ਲੋਕ ਕਰ ਲੈਂਦੇ ਨੇ। ਉਹ ਆਪਾਂ ਸਵਾਦ ਲੈ ਕੇ ਕਿੰਨੇ ਮਜ਼ੇ ਨਾਲ ਖਾਂਦੇ ਆ। ਔਰ ਘਰ ਵਿੱਚ ਤਾਂ ਆਪਾਂ ਇੱਕ ਦਿਨ ਦਾ ਬਾਸਾ ਖਾਣਾ ਹੋ ਜਾਏ ਤਾਂ ਵੀ ਸਾਨੂੰ ਉਹ ਕਹਿੰਦੇ ਇਹ ਤਾਂ ਕੱਲ ਕੱਲ ਬਣਾਇਆ ਸੀ ਤੁਸੀਂ। ਆਪਾਂ ਅੱਜ ਕਿਉਂ ਖਾਈਏ। ਔਰ ਬਾਜ਼ਾਰ ਦਾ ਖਾਈ ਓਦਾ
ਉਹ ਭਾਵੇਂ ਪੁਰਾਣੀ ਚੀਜ਼ ਪੁਰਾਣੀ ਚੀਜ਼ ਵੀ ਬਣੀ ਹੋਏਗੀ ਉਹ ਵੀ ਲੈ ਜਾਣੀ ਖਾ ਲੈਣਗੇ ਉਹਨਾਂ ਨੇ ਤਾਂ ਵੇਚਣੀ ਹੈ ਆਪਣੀ ਉਹਨਾਂ ਨੇ ਥੋੜਾ ਵੇਖਣੇ ਅਸੀਂ ਕੱਲ ਰਾਤੀ ਬਣਾਈਏ ਕਦੋਂ ਕਿ ਸਵੇਰੇ ਬਣਾਈਏ।
ਔਰ ਆਪਾਂ ਵੀ ਕਿੰਨੇ ਸ਼ੌਕ ਨਾਲ ਖਾਣੇ ਆ ਉਹਨ ਚੀਜ਼ਾਂ ਨੂੰ।
ਖਾਣੇ ਹਾਂ ਆਪਾਂ ਤਾਂ ਪਤਾ ਕਦੋਂ ਖਾਣੇ ਹਾਂ। ਜਦੋਂ ਆਪਾਂ ਇੱਕ ਗ੍ਰਹਿਣੀ ਥੱਕ ਜਾਂਦੀ ਹੈ ਰਸੋਈ ਚ ਜਦੋਂ ਅੱਕ ਜਾਂਦੀ ਕਹਿੰਦੀ ਹੈ ਕਿ ਨਹੀਂ ਚਲੋ ਕਦੀ ਇੱਕ ਦਿਨ ਅੱਧਾ ਦਿਨ ਬਾਹਰ ਦਾ ਵੀ। ਫੂਡ ਖਾਣਾ ਚਾਹੀਦਾ ਹੈ ਪਰ ਜਿਹੜਾ ਬੰਦਾ ਰੋਟੀ ਰੈਗੂਲਰ ਆਪਣੇ ਘਰ ਦਾ ਖਾ ਰਿਹਾ ਨਾ। ਬਾਹਰ ਦਾ ਜਦੋਂ ਖਾਂਦਾ ਹੈ ਤੇ ਉਹਨੂੰ ਬੈਡ ਇਫੈਕਟ ਹੁੰਦੇ ਨੇ ਬੋਡੀ ਦੇ ਵਿੱਚ।
ਉਹ ਤਾਂ ਦੇਖੋ ਫਰਕ ਤਾਂ ਦੇਖੋ ਪੈਂਦਾ ਹੀ ਹੈ। ਐਵੇਂ ਕਿਉਂ ਕਹਾ ਘਰ ਵਿੱਚ ਆਪਾਂ ਸਾਫ ਸੁ ਥਰਾ ਬਣਾਉਣਾ। ਹਾਈਜੀਨਿਕ ਦਾ ਪੂਰਾ ਧਿਆਨ। ਰੱਖਣਾ ਸਭ ਕੁਛ ਹੈ। ਚੀਜ਼ਾਂ ਬਹੁਤ ਯੂਜ ਕਰਨੀ ਆ ਕਿੰਨਾ ਫ਼ਰਕ ਪੈ ਜਾਂਦਾ ਇਹ ਸਭ ਚੀਜ਼ਾਂ ਦਾ ਵੀ।
ਸਹੀ ਗੱਲ ਹੈ ਅੱਜ ਕੱਲ ਸਿਹਤ ਵੀ ਕਿਉਂ ਖ਼ਰਾਬ ਹੋ ਗਈ ਹੈ ਤੁਹਾਨੂੰ ਪਤਾ ਹੀ ਹੈ ਇਸੇ ਕਰਕੇ ਹੈ ਬਲੱਡ ਪ੍ਰੈਸ਼ਰ ਹੋ ਰਿਹਾ ਮੋਟਾਪਾ ਹੋ ਰਿਹਾ ਮੋਟਾਪਾ ਤਾਂ ਇੰਨਾ ਜ਼ਿਆਦਾ ਹੋ ਰਿਹਾ ਹੈ ਇਹ ਬਾਹਰ ਦੀ ਚੀਜ਼ਾਂ ਨਾਲ।
ਸਹੀ ਗੱਲ ਹੈ, ਦੇਖੋ ਆਪਦੇ ਉੱਪਰ ਹੀ ਡਿਪੈਂਡ ਹੈ ਆਪਾਂ ਆਪਦੇ ਬੱਚਿਆਂ ਨੂੰ ਫਾਸਟ ਫੂਡ ਖਾਵਾਣਾ ਤੇ ਹੋਮਮੇਡ ਫੂਡ ਆਪਾਂ ਜਿਹੜੀ ਚੀਜ਼ ਬਾਜ਼ਾਰ ਚ ਮਿਲਦੀ ਆ ਉਹ ਹੀ ਗਰੇ ਨੀ ਬਣਾ ਹੀ ਸ
ਬਣ ਜਾਂਦੀ ਐ ਬਣ ਜਾਂਦੀ ਐ। ਅੱਜ ਕੱਲ੍ਹ ਤਾਂ ਐਡੇ ਉੱਚੇ ਉੱਚੇ ਸ਼ੈਫ ਆਏ ਹੋਏ, ਆ ਇਨਾ ਕੁਛ ਸਿਖਾ ਰਹੇ ਆ ਪਰ ਰ ਹਾਂਜੀ ਰੋਜ਼ ਆਪਾਂ ਰੀਲਸ ਦੇਖ ਰਹੀ ਆ ਨਵੀਂ ਤੋਂ ਨਵੀਂ ਵਧੀਆ ਤੋਂ ਵਧੀਆ ਖਾਣ ਦੀ ਦਾ ਰੇ ਆ, ਹੈਲਥੀ ਚੀਜ਼ ਦੀ ਵੀ ਦੱਸਦੇ ਆ। ਜਿਨਾਂ ਨੂੰ ਨਹੀਂ ਵੀ ਨੌਲੇਜ ਜੋ ਇਹਨਾਂ ਚੀਜ਼ਾਂ ਨੂੰ ਦੇਖ ਦੇਖ ਕੇ ਵੀ ਬਣਾ ਰਹੇ ਹੈ। ਜਿਨਾਂ ਨੂੰ ਕਰੇਜ਼ ਹੁੰਦਾ ਹੈ ਹਾਂਜੀ।
ਅੱਜ ਕੱਲ ਤਾਂ ਦੇਖੋ, ਫਾਸਟ ਫੂਡ ਵੀ ਆਪਾਂ ਜਿਹੜਾ ਮਰਜ਼ੀ ਐ ਅੱਜ ਕੱਲ ਲੋਕੀ ਗਰੇ ਵੀ ਕਿੰਨਾ ਬਣਾ ਲੈਂਦੇ ਨੇ।
ਬਹੁਤ ਈਜ਼ੀ ਹੋ ਗਿਆ। ਅਸੀਂ ਲੈਂਦੇ ਆ ਪੀਜ਼ਾ ਮੈਂ ਬੱਚਿਆਂ ਵਾਸਤੇ ਪੀਜ਼ਾ ਬਨਾਨੀ ਆ। ਘਰ ਦਾ ਆਟੇ ਦਾ ਬਣਾ ਕੇ ਬਣਾਨੀ ਆ ਬੱਚਿਆਂ ਨੂੰ ਉਥੇ ਫਿਰ ਸਾਰੀ ਵੈਜੀ ਡਾਲ ਕੇ ਉਹਨਾਂ ਨੂੰ ਬਣਾ ਦੇ ਆ ਉਹਨਾਂ ਨੂੰ ਵਧੀਆ ਲੱਗਦਾ ਐ। ਆਟੇ ਦਾ ਖਾ ਰਹੇ ਐ ਬਾਹਰ ਕੀ ਹੈ ਮੈਦਾ ਜਿਹੜੇ ਉਹ ਡਬਲ ਰੋ ਟੁੱਟੀਆਂ ਆ ਰਹੀਆਂ ਬਾਰੋ ਕੀ ਹੈ, ਉਹਦੇ ਚ ਕੀ ਪਾਇਆ ਹੋਇਆ, ਕੁਛ ਪਤਾ ਥੋੜਾ ਅਰਾ ਰੋਡ ਪਾਉਂਦੇ ਪਤਾ ਨੀ ਕੀ ਕੁਛ ਸਾਰੇ ਜਿੰਦੇ ਨਾਲ ਪੇਟ ਚ ਤੁਹਾਡੀ ਖ਼ਰਾਬੀ ਹੋ ਕਿੰਨੇ ਦਿਨ ਦੀ ਬਿਲਕੁਲ ਬਿਲੁ ਬਿਲਕੁਲ ਸਹੀ ਗੱਲ ਹੈ। ਸਭ ਕੁਛ ਬਣ ਜਾਂਦਾ ਘਰੇ ਜੇ ਕੋਸ਼ਿਸ਼ ਕਰੋ, ਤਾਂ ਬਸ ਇਹ ਹੈ ਕਿ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ। ਆਪਣੇ ਸਰੀਰ ਲਈ ਆਪਣੇ ਬ ਬੱਚਿਆ ਲਈ ਉਹਨਾ ਦੇ ਆਣ ਵਾਲੇ ਬਿਮਾਰੀਆ ਤੋ ਬ ਜਾਣ ਲਈ।
ਦੇਖੋ, ਆਪਦੇ ਲਈ ਆਪਾਂ ਮਿਹਨਤ ਔਰ ਆਪਦੇ ਬੱਚਿਆਂ ਲਈ ਅਰ ਆਪਾਂ ਮਿਹਨਤ ਹੀ ਨਾ, ਕਰਾਂਗੇ ਘਰ ਵਿੱਚ ਬਣਾ ਕੇ ਬੱਚਿਆਂ ਨੂੰ ਅਗਰ ਕੁਛ ਨਾ ਦੇਵਾਂਗੇ, ਤਾਂ ਉਹ ਬਾਜ਼ਾਰ ਤੋਂ ਹੀ ਖਾਵਾਂਗੇ ਫਾਸਟ ਫੂਡ ਹੀ, ਜਦੋਂ ਉਹੀ ਚੀਜ਼ ਉਹਨਾਂ ਨੂੰ ਗਰ ਨੂੰ ਮਿਲੇਗੀ, ਤਾਂ ਆਪੇ ਹੀ ਗਰੇ, ਖਾਣਗੇ ਉਹ ਚੀਜ਼ਾਂ
ਪਰ ਨਹੀਂ ਪਰ ਨਾ ਕਈ ਬੱਚ ਕਈ ਜਗ੍ਹਾ ਤੇ ਦੇਖੇ ਐ ਕਿ ਕਈ ਬੱਚੇ ਵੀ ਇ ਤੇ ਹੋ ਚੁੱਕੇ ਆ ਕਿਸ ਕਰੇ ਤੁਸੀਂ ਜਿੰਨਾ ਮਰਜ਼ੀ ਬਣਾ ਦੋ। ਪਰ ਜਿਹਨ੍ਹਾਂ ਨੂੰ ਚਸ ਕਾ ਲੱਗ ਜਾਵੇ ਨਾ ਬਾਹਰ ਦਾ ਉਹਨਾਂ ਨੇ ਉਹਨਾਂ ਨੇ ਬਾਹਰ ਖਾਣਾ ਹੀ ਖਾਣਾ ਹੈ।
ਭੈਣਜੀ ਆਪਾਂ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ ਆਪਦੇ ਵੱਲੋਂ।
ਉਹ ਤਾਂ ਦੇਖੋ ਕਰਦਾ ਹੈ ਹਰ ਕੋਈ ਮਾਂ ਕਰਦੀ ਹੈ।
ਆਪਾਂ ਕੋਸ਼ਿਸ਼ ਕਰਾਂਗੇ ਘਰ ਚ ਬਣਾਉਣ ਦੀ। ਹੋਮਮੇਡ ਫੂਨ ਬਣਾਵਾਂਗੇ। ਤਾਂ ਖਿਲਾਵਾਂਗੇ ਤਾਂ ਬੱਚੇ ਨੂੰ ਹੀ। ਧੀਰੇ ਧੀਰੇ ਆਦਤ
ਸਹੀ ਗੱਲ ਹੈ ਸਹੀ ਗੱਲ ਹੈ ਉਹ ਸਵੇਰੇ ਹਸਬੈਂਡ ਲੋਗ ਵੀ ਠੱਕ ਜਾਂਦੇ ਨੇ ਉਹ ਵੀ ਉਹ ਵੀ ਅਕ ਜਾਂਦੇ ਨੇ। ਕਹਿੰਦੇ ਹੈ ਰੋਜ਼ ਦਾਲ ਪਾਣੀ ਬਣਦੇ ਹੈ ਕ ਰੋਜ਼ ਉਹ ਹੀ ਸਬਜ਼ੀ ਬਣਦੀ ਹੈ ਉਹ ਅਕ ਜਾਂਦੇ ਨੇ ਉਹ ਵੀ ਉਹ ਵੀ ਕਹਿੰਦੇ ਉਹ ਵੀ ਭਾਲਦੇ ਹੈ ਕੋਈ ਨਵੀਂ ਤੋਂ ਨਵੀਂ ਚੀਜ਼ ਬਣੀ ਹੋਵੇ।
ਉਹ ਤਾਂ ਹੈ ਹੀ ਦੇਖੋ ਘਰ ਵਿੱਚ ਵੀ ਆਪਾਂ ਆਪਾਂ ਵੀ ਹਾਂ ਆਪਾਂ ਰੋਜ਼ ਦਾਲ ਦਾਲ ਖਾ ਕੇ ਵੀ ਬੋਰ ਹੋ ਜਾਂਨੇ ਆਪਾਂ ਵੀ ਕਹਿੰਦੇ ਹਾਂ ਕਲ ਵੀ ਦਾਲ ਖਾਈਏ ਅੱਜ ਵੀ।
ਜੋ ਜੋ ਬਣਾਉਂਦਾ ਏ ਨਾ ਜੋ ਬਣਾ ਨਹੀਂ ਨਹੀਂ ਜੋ ਬਣਾਉਂਦਾ ਹੈ ਉਹ ਹਮੇਸ਼ਾ ਉਹ ਫਿਰ ਵੀ ਖਾ ਲੈਂਦਾ ਉਹ ਕਹਿੰਦਾ ਏ ਕਿ ਚੱਲ ਮੈਂ ਬਣਾਈ ਏ ਮੈਂ ਮਿਹਨਤ ਕੀਤੀ ਹੈ। ਮੈਨੂੰ ਪਤਾ ਏ ਮੇਰੇ ਉਸ ਤੇ ਕਿੰਨੀ ਮਿਹਨਤ ਕੋਈ ਹੈ ਪਰ ਸਾਹਮਣੇ ਵਾਲਾ ਨਹੀ ਸਮਝੇਗਾ ਉਸ ਚੀਜ਼ ਨੂੰ।
ਪਰ ਆਪਾਂ ਵੀ ਦੇਖੋ ਬਣਾਉਣ ਵਾਲਾ ਵੀ ਕਈ ਵਾਰ ਹੁੰਦਾ ਹੈ ਕਿ ਉਹਨੂੰ ਵੀ ਲੱਗਦਾ ਏ ਕੁਛ ਚੇਂਜ ਹੋਵੇ ਤਾਂ ਕੁਛ ਚੀ ਵਧੀਆ ਚੀਜ਼ ਬਣਾਏ ਅਜ।
ਬਿਲਕੁਲ।
ਤਾਂ ਆਪਾਂ ਸਾਨੂੰ ਵੀ ਲੱਗਦਾ ਏ ਚਲੋ ਘਰ ਵਿੱਚ ਹੀ ਕੋਈ ਵਧੀਆ ਚੀਜ਼ ਬਣਾਏ ਅੱਜ। ਫਾਸਟ ਫੂਡ ਵਗੈਰਾ ਉਹ ਉਹ ਵਧੀਆ ਤਰੀ ਮੈਂ ਘਰ ਵਿੱਚ ਬਣਾਵਾਂਗੀ ਤਾਂ ਹੈਲਦੀ ਵੀ ਹੋਏਗਾ ਸਾਡੇ ਲਈ।
ਸਹੀ ਗੱਲ ਹੈ ਬਿਲਕੁਲ ਆਪਾਂ ਬਾਜ਼ਾਰੋਂ ਸਬਜ਼ੀਆਂ ਵੀ ਲੈ ਕੇ ਆਉਂਣੇ ਹਾਂ ਫਰੂਟ ਵੀ ਲੈ ਕੇ ਆਉਂਣੇ ਹਾਂ ਪਹਿਲਾਂ ਆਪਾਂ ਧੋਨੇ ਹਾਂ, ਸਾਫ਼ ਕਰਦੇ ਹਾਂ। ਤੇਲ ਵੀ ਆਪਾਂ ਚੰਗਾ ਯੂਜ ਕਰਦੇ ਹਾਂ ਜੋ ਵਧੀਆ ਤੋਂ ਵਧੀਆ ਤੇਲ ਆਉਂਦਾ ਹੈ ਮਸਾਲੇ ਵੀ ਆਪਾਂ ਵਧੀਆ ਯੂਜ ਕਰਦੇ ਕਈ ਲੋਕ ਤਾਂ ਘਰੇ ਹੀ ਪੀਸਦੇ ਨੇ ਮ ਸਾਫ-ਸੁਥਰੇ ਕਰਕੇ। ਉਹਨਾਂ ਦਾ ਪੋਸ਼ਣ ਅੱਛਾ, ਮਿਲਦਾ ਹੈ ਬਟ ਹਰ ਕਿਸੇ ਦੇ, ਇਨਸਾਨ ਦੇ ਅੰਦਰ
ਪਹਿਲਾਂ ਵੀ ਲੋਕੀ ਦੇਖੋ ਬਾਹਰ ਦਾ ਕਿ ਕਿਵੇਂ ਇੰਨਾ ਥੋੜ੍ਹੀ ਖਾਂਦੇ ਸੀ।ਜਿੰਨਾ ਅੱਜ ਕੱਲ੍ਹ ਦਾ ਟਰੈਂਡ ਬਣ ਗਿਆ। ਪਹਿਲਾਂ ਤਾਂ ਇੰਨਾ ਸਾ ਹੀ ਨਹੀਂ।ਘਰ ਵਿੱਚ ਹੀ ਮਾਂ ਪਿਓ ਜਿਹੜਾ ਬਣਾ ਕੇ ਦੇ ਦਿੰਦੇ ਸੀ ਆਪ ਆਪਦੇ ਟਾਈਮ ਚ ਅਸੀਂ ਇੰਨਾ ਥੋੜ੍ਹੀ ਖਾਂਦੇ ਸੀ।
ਨਹੀਂ ਨਹੀਂ ਨਹੀਂ ਪਹਿਲਾਂ ਤਾਂ ਬਹੁਤ ਸਿੰਪਲ ਹੈਨਾ ਹਮ। ਹੈਸੀ ਪਰ ਉਹ ਵੀ ਵਧੀਆ ਲੱਗਦਾ ਸੀ। ਬਹੁਤ ਥੋੜਾ, ਥੋੜ੍ਹੀ ਚੀਜ਼ ਸੀ।ਥੋੜ੍ਹੀ ਚੀਜ਼ਾਂ ਪਸੰਦ ਸੀ। ਹੁਣ ਹੁਣ ਜਿੰਨੀ ਵੱਧ ਗਈਆਂ ਨੇ ਤੇ ਉਨੇ ਹੀ ਲੋਕ ਉਲਝੇ ਪਏ ਨੇ ਕਿ ਕੀ ਖਾਈਏ। ਉਹ ਵੀ ਕਿੰਨੀ ਕੁ ਆਪ ਆਪਾਂ ਕਿੰਨੀ ਕੁ ਦੇਰ ਤੱਕ ਬਾਹਰ ਖਾਵਾਂਗੇ। ਇੱਕ ਦਿਨ ਤਾਂ ਆਕੇ ਘਰ ਨੂੰ ਹੀ ਖਾਣੇ ਨਾ। ਘਰੇ ਆ ਕੇ ਬੈਠ ਕੇ ਆਰਾਮ ਨਾਲ ਹੀ। ਖਾਣਾ ਏ ਜਿੱਥੇ ਮਰਜ਼ੀ ਹੋ ਜਾਵੇ।
ਸਹੀ ਗੱਲ ਹੈ। ਵੈਸੇ ਵੀ ਦੇਖੋ। ਹੋਮਮੇਡ ਫੂਡ ਫਿਰ ਐ ਸਾਨੂੰ ਸਭ ਨੂੰ ਪਤਾ ਹੀ ਹੈ।ਹੈਲਦੀ ਵੀ ਹੁੰਦਾ ਸਾਡੀ ਸਿਹਤ ਲਈ ਵੀ ਵਧੀਆ।
ਹਾਂਜੀ।
ਕੋਸ਼ਿਸ਼ ਤਾਂ ਸਾਨੂੰ ਇਹੀ ਕਰਨੀ ਚਾਹੀਦੀ ਐ। ਕਿ ਹੋਮਮੇਡ ਆਪਣਾ ਘਰ ਵਿੱਚ ਹੀ ਤੁਸੀਂ ਬਣਾਓ ਵਧੀਆ ਤੋਂ ਵਧੀਆ ਚਾਹੇ ਫਾਸਟ ਫੂਡ ਐ ਚਾਹੇ
ਹਾਂ, ਜੀ ਜੀ ਬਿਲਕੁਲ ਨਹੀਂ ਚਾਹੀਦਾ ਬ ਸਹੀ ਗੱਲ ਹੈ। ਬਿਲਕੁਲ ਬੱਚਿਆਂ ਨੂੰ ਵੀ ਸਿੱਖ ਉਹੀ ਕਹਿਣਾ ਚਾਹੀਦਾ ਐ। ਹੋਰਾਂ ਨੂੰ ਵੀ ਜੇ ਕੋਈ ਮਿਲਦੈ ਤਾਂ ਉਹਨਾਂ ਨੂੰ ਇਹੀ ਦੱਸਣਾ ਚਾਹੀਦਾ ਹੈ। ਕਿ ਘਰ ਦੇ ਬਾਹਰ ਘਰ ਦੀਆਂ ਚੀਜ਼ਾਂ ਘਰੀਆਂ ਅੱਛੀਆਂ ਬਣਾਓ ਬਾਹਰ ਦੀ ਚੀਜ਼ਾਂ ਜੋ ਵੀ ਅੱਜ ਕੱਲ੍ਹ ਸਭ ਕੁੱਛ ਹੋ ਰਿਹਾ। ਅੱਜ ਕੱਲ੍ਹ ਸਾਰਾ ਸਬ ਕੁਛ ਅਵੇਲੇਬਲ ਐ ਤੁਸੀਂ ਆਰਾਮ ਨਾਲ ਈਜ਼ੀ ਵੇ ਨਾਲ ਤੁਸੀਂ ਬਣਾ ਸਕਦੇ ਹੋ ਉਹ ਸਾਥ ਪਥਰੀਆਂ ਬਣਾ ਸਕਦੇ ਹੋ।
ਸਹੀ ਗੱਲ ਹੈ ਚਲੋ ਵਧੀਆ ਲੱਗ
ਮੈਨੂੰ ਵੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ। ਸਤਿ ਸ੍ਰੀ ਅਕਾਲ ਜੀ।